ਹੈਲੋ, ਹਾਂਜੀ ਸਸ ਸ੍ਰੀ ਕਾਲ ਜੀ, ਕੀ ਹਾਲ?
ਵਧੀਆ ਤੁਸੀਂ ਸੁਣਾਓ?
ਬਸ ਠੀਕ-ਠਾਕ
ਹ ਹਾ, ਮੈਂ ਵੀ ਵਧੀਆ ਸਭ ਵਧੀਆ। ਹੋਰ ਕੀ ਕਰ ਰਹੇ ਸੀਗੇ। ਹਾਂ ਬੱਚੇ ਸਭ ਵਧੀਆ ਠੀਕ ਐ ਫੇਰ, ਹਾ ਹੋਰ
ਤੁਸੀਂ ਡਿਨਰ ਵਗੈਰਾ ਕਰਕੇ ਆਉੁਨੇ ਓ ਹੋਰ ਸੀ ਕੀ, ਹੂੰ ਅੱਜ ਲੇਟ ਹੋ ਗੇ ਮੈਂ ਤੇ ਨਾ ਡਿਨਰ ਵਗੈਰਾ ਲੇਟ ਹੋ ਗਿਆ।
ਅੱਛਾ
ਫ਼ੋਨ ਆ ਗਿਆ ਸੀ ਵਿੱਚ ਉਹਦੇ ਨਾਲ ਲੱਗੀ ਰਹੀ ਬਸ, ਫਿਰ ਲੇਟ ਹੋ ਗਏ।
ਹਾਂ ਬਸ ਏਦਾਂ ਹੁੰਦਾ ਫੋਨ ਆਜੇ ਵਿੱਚ ਉਹ ਗੱਲ ਲੰਬੀ ਹੋ ਜਾਂਦੀ। ਜਿਵੇਂ ਹਾਂ ਮੈਂ ਕੱਲ ਬੜੀ ਲੇਟ ਹੋ ਗੀ ਸੀ ਅੱਜ ਤੇ ਹੋ ਗਈ ਟੈਮ ਨਾਲ ਫ੍ਰੀ। ਹਾਂ, ਹਾਂ ਹੋ
ਹਾਂ ਹੋਰ ਸੁਨਾਓ ਕਿਵੇਂ?
ਹਾਂ ਗਰਮੀ ਕਿੰਨੀ ਪੈ ਰੀ ਏ ਨਾ ਇੱਕਦਮ ਘੁੱਟਣ ਇੰਨੀ ਹੁੰਦੀ ਏ।
ਮੀਂਹ ਆਮ ਹਾਂ ਬੋਤ ਜਾਦਾ।
ਤੋਂ ਬਾਦ ਨਾ ਜਾਦਾ ਫੇਰ ਇਸ ਤਰ੍ਹਾਂ ਈ ਹੋ ਜਾਂਦੈ।
ਹਾਂ, ਐ ਮੌਸਮ ਵੀ ਬੜਾ ਓ ਹੁੰਦਾ ਐ ਬਾਰਿਸ਼ਾਂ 'ਤੇ ਹੁੰਦੀਆਂ ਨੇ ਪਰ ਕੀ ਕੈਂਦੇ ਨੇ ਬਾਦ 'ਚ ਘੁਟਨ ਜੀ ਜੇੜੀ ਬੜੀ ਓ ਨਾ
ਹੋਰ ਕੀ ਬਾਰਿਸ਼ਾਂ ਦਿਨਾਂ ਵਿੱਚ ਜੇੜੇ ਪਲਾਂਟਸ ਵਗੈਰਾ ਹੈਗੇ ਐ। ਓਨਾਂ ਵਿੱਚ ਸਾਡੇ ਇੰਨੇ ਗਮਲੇ ਸਾਰੇ ਇੰਨੇ ਗਿੱਲੇ ਹੋ ਜਾਂਦੇ ਐ, ਮੈਂ ਜੇ ਪਾਣੀ ਦਿਓ ਤਾਂ ਵੀ ਨੁਕਸਾਨ ਨਾ ਦਿਓ ਤਾਂ ਵੀ ਓ ਬੇਕਾਰ ਹੋ ਜਾਂਦੇ ਬਿਲਕੁਲ ਈ। ਕੋਈ-ਕੋਈ ਅੱਛੇ ਨਿਕਲਦੇ ਐ ਹਾਂ ਜਰਾ ਜੀ ਧੁੱਪ ਲੱਗੀ ਦੀ ਐ ਨਾ ਫਿਰ ਸਈ ਰੈਂਦੇ ਐ ਨਈ ਤਾਂ ਜਾਦਾ ਨਮੀ ਜੀ ਹੋ ਜਾਂਦੀ ਏ।
ਹਾਂ, ਜੇ ਵੀ ਕੀ ਕੈਂਦੇ ਬਾਰ ਖੁੱਲ੍ਹੇ 'ਚ ਪਏ ਹੋਨ ਫੇਰ ਤਾਂ ਬਾਰਿਸ਼ ਵੈਸੇ ਠੀਕ ਰੈਂਦੀ ਐ ਅੱਜ ਕੱਲ ਤਾਂ ਵਦੀਆ ਹਰੇ-ਭਰੇ, ਹਰੇ-ਭਰੇ ਹੋ ਜਾਂਦੇ ਐ ਅੱਛਾ-ਅੱਛਾ।
ਓ ਖੁੱਲੇ ਵਿੱਚ ਈ ਐ ਵੈਸੇ ਤਾਂ।
ਹਰੇ-ਭਰੇ ਹੋ ਜਾਂਦੇ, ਵਧੀਆ ਹੋ ਜਾਂਦੇ ਸਗੋਂ। ਹਾਂ, ਲਗਾ ਰੱਖੇ ਨੇ ਕੁਛ ਬਸ ਐਧਰ ਗਮਲੇ ਈ ਐ ਵੈਸੇ ਸੇ ਨੀਚੇ ਜ਼ਮੀਨ 'ਚ ਨੀ ਗਮਲਿਆਂ 'ਚ ਈ ਨਾ ਨੀਚੇ 'ਤੇ ਜਗ੍ਹਾ ਨੀ ਜਮੀਨ ਵੇਚਨੀ ਹੈਗੀ।
ਹਾਂ ਫੇਰ ਸਈ ਹਾਂ, ਹਾਂ ਸਾਡੇ ਵੀ 'ਤੇ
ਇਹ ਇੱਕ ਬਲਕਿ ਮੰਮੀ ਨੇ ਵੇਲ ਓਦੀ ਲਗਾ ਰੱਖੀ ਘੀਏ ਦੀ ਵੇਲ ਨਾ ਬੜੀ ਵਦੀਆ ਹੋਈ। ਐ ਲੱਗ ਜਾਂਦੇ ਪੈਲੇ ਤਾਂ ਗਰਮੀ ਬੋਹਤ ਜਾਦਾ ਸੀ ਨਾ ਤਾਂ ਲੱਗ ਈ ਨੀ ਰੇ ਸੀ, ਝੜੀ ਜਾ ਰੇ ਸੀਗੇ ਫੁੱਲ ਹੁਣ ਲੱਗੇ ਦੋ ਚਾਰ ਲੱਗੇ ਸੀਗੇ।
ਅੱਛਾ-ਅੱਛਾ।
ਤਾਜ਼ਾ-ਤਾਜ਼ਾ ਘੀਆ ਫਿਰ ਸੁਵਾਦ ਲੱਗਦਾ
ਬਸ, ਵਧੀਆ ਲੱਗਦਾ ਪੋਲਾ ਵੁੱਲ ਤਾਜ਼ਾ-ਤਾਜ਼ਾ ਸਾਡੇ ਪੁਦੀਨਾ ਲਗਯਾ ਹੋਏਯਾ ਓ ਚਟਨੀ ਬਣਾਉਣ ਡੀ ਅਛੀ, ਖੁਸ਼ਬੂ ਆਂਦੀ ਐ ਨਾ ਬੜੀ ਵਦੀਆ। ਹਾਂ, ਪੁਦੀਨਾ ਹਰਾ ਹਾਂ ਬੜਾ ਚੱਲ ਜਾਂਦਾ ਐ।
ਅਪਨੇ ਆਪ ਈ
ਧਨੀਆ ਵੀ ਹੋਇਆ ਸੀ ਪਰ ਓ ਉਸ ਤੋਂ ਬਾਦ ਜਰਾ-ਜਰਾ ਈ ਹੋਏਆ ਹੈਗਾ ਤਾਂ ਫਿਰ ਦੁਬਾਰਾ ਨੀ ਬਨੇਆ ਇੱਕ ਵਾਰ ਬਨੇਆ ਸੀ। ਹਾਂ, ਬਾਕੀ ਹੁਨ ਜਸ ਫਲਾਵਰਸ ਦੇ ਜ਼ਿਆਦਾਤਰ ਹੈਗੇ ਆ ਸਾਡੇ ਤਾਂ ਗਮਲੇ ਹਾਂ।
ਗਮਲਿਆ 'ਚ ਈ ਲਾਇਆ ਸੀ ਧਨੀਆ ਵੀ
ਹਾਂ, ਧਨੀਆ ਵੀ, ਪੁਦੀਨਾ ਵੀ, ਗਮਲਿਆਂ 'ਚ ਹੀ ਲੱਗੇਆ ਹੋਏਆ ਸਾਡੇ। ਜਿਵੇਂ ਦੀਵਾਲੀ ਕੋਲ ਪਾਂਦੇ ਹੁੰਦੇ ਨਾ ਓ ਹੁੰਦਾ ਨਾ ਇੱਕ ਦਿਨ ਪੈਲਾਂ ਛੋਟੀ ਦੀਵਾਲੀ ਆਂਦੀ ਹੁੰਦੀ ਐ ਨਾ, ਕੇਆ ਬੋਲ ਧਨ ਤੇਰਸ ਧਨਤੇਰਸ ਵਾਲੇ ਦਿਨ ਨਾ ਪੁਰਾਣੇ ਗਮਲਿਆਂ 'ਚ ਪਾਂਦੇ ਆ ਨਾ ਧਨੀਆ ਸੁੱਕਾ। ਓਦੇ ਨਾਲ ਫਿਰ ਧਨਿਆ ਉੱਗਦਾ।
ਅੱਛਾ।
ਹਾਂਜੀ, ਬਸ ਦੀਵਾਲ਼ੀ ਤੇ ਪਾਂਦੇ ਐ, ਫਿਰ ਬਸ ਓਨਾ ਦਿਨਾ 'ਚ ਥੋੜਾ ਹੁੰਦਾ ਉਸ ਤੋਂ ਬਾਅਦ ਤਾਂ ਫੇਰ ਹੋ ਜਾਂਦਾ ਇਸ ਤਰ੍ਹਾਂ ਹੀ।
ਅੱਛਾ। ਸਾਰੇ-ਸਾਰੇ ਗਮਲਿਆਂ 'ਚ ਪਾਉਂਦੇ ਨੇ ਕੋ ਕੋਈ ਵੀ ਹੋਵੇ ਪੌਦਾ
ਨਹੀਂ ਇੱਕ ਅੱਧੇ 'ਚ ਹੀ ਭਰਨੇ ਇੱਕ ਜਾਂ ਰੋਜ਼ ਪਾ ਦਿੰਦੇ ਆ।
ਅੱਛਾ।
ਜੋ ਖਾਲੀ ਪਿਆ ਹੋਵੇ ਤਾਂ ਉਹਦੇ 'ਚ ਪਾਤਾ ਜ ਨਹੀਂ ਹੈ, ਤਾਂ ਦੂਜੇ 'ਚ ਪਾ ਦਿੰਦੇ ਆ।
ਅੱਛਾ, ਇਹ ਚੀਜ਼ ਮੈਨੂੰ ਨੀ ਪਤਾ ਸੀ ਉਸ ਬਾਰੇ।
ਸਿੱਧੇ ਰਸਤੇ ਪਾਉਣਾ ਚਾਹੀਦਾ ਨਾ ਕਹਿੰਦੇ ਆ।
ਮੈਂ ਪਹਿਲੀ ਵਾਰੀ ਸੁਣ ਰਹੀ ਏਹ
ਅੱਛਾ, ਹਾਂ ਤੁਸ ਸਾਡੇ ਹਿੰਦੂਆਂ ਵਿੱਚ ਜ਼ਿਆਦਾ ਹੁੰਦੀਆਂ ਆ ਨਾ ਇਹ
ਅੱਛਾ ਅੱਛਾ, ਉਂਝ ਇਹ ਸੁਣਿਆ ਮੈਂ ਕਿ ਇਹ ਧਨੀਆ ਲਿਆਣਾ ਚਾਹੀਦਾ। ਖਰੀਦ ਕੇ ਉਸ ਦਿਨ।
ਹਾਂ, ਪਹਿਲਾਂ ਮੈਂ ਵੀ ਇਹ ਸੁਣਿਆ ਸੀ। ਪਰ ਮੈਂ ਵੀ ਆ ਹੁਣ ਇੱਕ ਦੋ ਸਾਲਾਂ ਤੋਂ ਦੇਖਦੀ ਆ ਦੋ ਤਿੰਨ ਸਾਲਾਂ ਤੋਂ। ਇਹ ਚੀਜ਼ ਤਾਂ ਹਾਂ। ਪਹਿਲਾਂ ਤਾਂ ਇਹ ਹੀ ਪਤਾ ਹੁੰਦਾ ਸੀਗਾ ਝਾੜੂ ਖੇਤੋਂ ਨਵਾਂ ਖੇਤੋਂ। ਹਾਂ - ਹਾਂ।
ਧਨੀਆ ਮੈਂ ਸੁਣਿਆ ਐ। ਸਾਬੁਤ ਨਾਂ ਹਰਾ ਵਾਲਾ ਨੀ ਇਹ ਉਹ ਹੁੰਦਾ ਜਿਹੜਾ ਸਾਬੁਤ ਧਨੀਆ।
ਹਾਂ ਸਾਬਤ ਵਾਲਾ। ਹਾਂ ਹਾਂ ਏਹੀਓ ਹਰੇ ਉਹੀ ਪਾਂਦੇ ਆ ਨਾ ਵਿੱਚ। ਉਹੀ ਪਾਂਦੇ ਆ ਫੇਰ ਉੱਗ ਜਾਂਦਾ ਹਾਂ ਹਰਾ ਧਨਿਆ ਉੱਗਦਾ। ਉਦੇ ਨਾਲ ਹੂੰ। ਹਾਂ ਉਹ।
ਸੁਣ ਅੱਗੇ - ਅੱਗੇ ਤਿਉਹਾਰ ਹੀ ਆਏ ਸਾਰੇ ਅਰ - ਅਰ। ਅੱਗੇ ਤੋਂ ਬਾਅਦ ਸਾਰੇ ਤਿਉਹਾਰ ਸ਼ੁਰੂ ਹੋ ਜਾਣਗੇ।
ਹਾਂ।
ਹਾਂ ਇਸ ਕਹਿੰਦੇ ਚੌਦਾ ਨਵੰਬਰ ਦੀ ਹੈ ਸ਼ਾਇਦ। ਦੀਵਾਲੀ ਨਵੰਬਰ 'ਚ ਹਾਂ। ਹਾਂ ਦੂਰ ਹੈ ਬੜਾ ਹਾਂ ਏਸ ਬਾਰ ਦੂਰ ਐ।
ਦਿਵਾਲੀ ਬਸ। ਹਾਂ ਮੇਰੀ ਭੈਣ ਕਹਿੰਦੀ ਪਈ ਸੀ ਅੱਜ ਉਹਦਾ ਫੋਨ ਆਇਆ ਸੀ ਦੱਸ ਸੀ ਚੌਦਾਂ ਨਵੰਬਰ ਨੂੰ। ਬਹੁਤ ਅੱਛਾ, ਮੈਂ ਕਿਹਾ ਹਾਂ ਇਸ ਵਾਰ ਰੱਖੜੀ ਵੀ ਲੇਟ ਆ ਸਾਰਾ ਕੁੱਝ ਲੇਟ ਹੀ ਹੋਏਗਾ।
ਹਾਂ। ਇਹ ਛੇ ਮਹੀਨੇ ਪਿਛਲੇ ਸਾਲ ਦੇ ਹੁੰਦੇ ਨੇ ਜਿਹੜੇ ਇਹ ਇਵੇਂ ਤਿਉਹਾਰਾਂ ਵਿੱਚ ਨਿਕਲ ਨਿਕਲ ਜਾਂਦੇ ਇਹ ਤਿਉਹਾਰ ਆ ਜਾਣਾ ਉਹ ਆ ਜਾਣਾ ਫੇਰ ਇਹ ਛੁੱਟੀ ਉਹ ਛੁੱਟੀ ਇੰਝ ਉਂਝ। ਇਕ ਉਹ ਹਾਂ ਗਿਣਦੇ ਗਿਣਦੇ ਤਿਉਹਾਰਾਂ ਨੂੰ ਫੇਰ ਨਿਕਲ ਜਾਂਦਾ ਫਿਰ ਛੇ ਮਹੀਨੇ।
ਬਾਅਦ 'ਚ ਇਕਦਮ ਸਟੱਡੀ ਵਧਦੀ ਹੈ ਬੱਚਿਆਂ ਦੀ ਜਿਆਦਾ ਜੋਰ ਪੈਂਦਾ। ਪੈਂਦਾ ਪੜਾਈ ਦੇ ਉਤੇ।
ਹਾਂ ਫੇਰ ਦਸੰਬਰ, ਨਵੰਬਰ, ਦਸੰਬਰ 'ਚ ਅਗਸਤ। ਸਟੱਡੀ ਤੇ ਪੈ ਜਾਂਦਾ ਜ਼ੋਰ ਫੇਰ ਉੱਧਰ ਧਿਆਨ ਹੋ ਜਾਂਦਾ ਵਾ ਜਦੋਂ ਤੱਕ ਫਾਈਨਲ ਐਗਜਾਮ। ਸਾਮਣੇ ਹੋ ਜਾਂਦੇ।
ਹਾਂ ਓ ਤਾਂ ਹੈ ਈ ਐ, ਹੂੰ।
ਐਵੇਂ ਨਿਕਲ ਜਾਂਦਾ ਸਾਲ ਕਦੀ ਕੁਛ ਤੇ ਕਦੀ ਕੁਛ ਕਰਕੇ ਹਨਾ,
ਹਾਂ - ਹਾਂ ਤਿਹਾਰਾ ਕਰਕੇ ਨਾ ਪਤਾ ਨੀ ਲੱਗਦਾ। ਹਰ ਮੀਨੇ ਛੁੱਟੀਆਂ ਆ ਈ ਜਾਂਦੀਆਂ ਨੇ ਕੋਈ ਨਾ ਕੋਈ -ਕੋਈ ਨਾ ਕੋਈ ਤਿਹਾਰ ਆ ਈ ਜਾਂਦਾ। ਹੁਣ ਲਾਸਟ ਵਿੱਚ ਅਠਾਈ ਅਗਸਤ ਦੀ ਕੋਈ ਹੈ, ਛੁੱਟੀ ਹੈ ਕੱਲ? ਹਾਂ ਪਤਾ ਨੀ ਕੀ ਐ, ਅਠਾਈ ਜੁਲਾਈ ਸੱਚ -ਅਠਾਈ ਜੁਲਾਈ।
ਅਠਾਈ ਜੁਲਾਈ ਨੂੰ?
ਹਾਂ ਹੈਗੀ ਆ ਕੁਛ, ਹੋਲਡ ਹੈਗੀ ਆ, ਕੋਈ ਹਾਂ ਹੈਗੀ ਆ। ਸਾਡੇ ਓੱਥੇ ਲਿਸਟ ਵਿੱਚ ਲਿਖਿਆ ਹੋਇਆ ਸੀਗਾ, ਧਿਆਨ ਨੀ ਆ ਰੇਆ ਕੀ ਐ
ਲਾਸਟ ਸੈਟਰਡੇ ਤੇ ਨਈ ਐ, ਓਦਾ ਹੋਣਾ
ਐਸ ਵਾਰ ਤਾਂ ਕੁੱਛ ਨੀ ਸਾਡੇ ਸੈਟਰਡੇ ਦੇ ਨਈ ਨੋਟਿਸ ਹੁੰਦਾ ਹੈਗਾ ਛੁੱਟੀਆਂ ਦਾ। ਸਾਡਾ ਓਂਝ ਈ ਲਿਖਿਆ ਹੋਏਆ ਆਂਦਾ, ਹਾਂ ਕੋਈ ਗਸਟਰ ਛੁੱਟੀ ਹੋਵੇ ਨਾ ਓਦਾ, ਹਾਂਜੀ ਹਾਂ।
ਪਤਾ ਨੀ ਹੋਊਗਾ।
ਕਿਆ ਹੁਆ ਸੀਗਾ, ਓ ਏਥੇ ਨਾ
ਹੂੰ
ਹੋਰ-ਹੋਰ ਦੱਸ?
ਬਸ।
ਹਾਂ ਹੋਰ ਪਏਗਾ ਮੀਂਹ, ਗੁੰਮ ਹੋਏਆ ਪੇਆ ਹੋਰ ਬਸ-ਬਸ। ਚੀਇਓ ਮਨੀ ਪਲਾਂਟ ਲੱਗਾ ਹੋਏਆ, ਮਨੀ ਪਲਾਂਟ ਤੇ ਹੋਰ ਗੁਲਾਬ।
ਹਾਂ, ਗੁਲਾਬ- ਗੁਲਾਬ ਲਾਲ? ਵਾਲਾ ਈ ਐ? ਲਾਲ ਵਾਲਾ ਈ ਗੁਲਾਬ ਐ।
ਹਾਂ ਪੂਰਾ ਲਾਲ ਨੀ ਹੈਗਾ ਥੋੜ੍ਹਾ ਜੇਆ ਪਿੰਕ ਜੇਆ ਪੈਂਦਾ ਹੈ ਹਲਕਾ- ਹਲਕਾ ਮਜੰਟਾ ਜੇਆ। ਪਿੰਕ- ਪਿੰਕ ਜੇਆ ਨੀ ਹਾਂ ਇਸ ਤਰ੍ਹਾਂ ਦਾ ਜੇੜੇ ਚਿੱਟੇ ਫੁੱਲ ਹੁੰਦੇ ਆ ਇੱਕ ਗੋਲ ਨਾਮ ਯਾਦ ਆਏਆ ਖੁਸ਼ਬੂ ਬੜੀ ਹੁੰਦੀ ਓਨਾ ਦੀ। - ਨਈ ਦੂਜਾ, ਰਾਤ ਵੇਲੇ ਏ ਖਿਲੇ ਹੈ ਜੈਸ ਹੁੰਦੀ ਹਾਂ, ਓਦੀ ਖੁਸ਼ਬੂ ਬੜੀ ਹੁੰਦੀ ਹੈ ਉਹ ਰਾਤ ਵੇਲੇ ਹੁੰਦੀ ਹੈ ਬਸ।
ਤੇ ਨਈ ਓ ਵਾਲੇ ਤਾਂ ਕੇਂਦੇ ਲਗਾਣਾ ਨੀ ਚਾਈਦਾ ਘਰ 'ਚ।
ਕੇੜਾ?
ਜੈਸਮੀਨ ਸੱਪ ਨੀ ਆਂਦਾ ਓਦੇ?
ਜੈਸਮੀਨ ਨਾ ਕੇਂਦੇ ਆ ਪਤਾ ਨੀ ਕੀ ਕੇਂਦੇ ਮੈਨੂੰ ਹੁਨ ਧਿਆਨ ਨੀ ਆ ਰੇਆ ਓਨੂ ਕੀ ਕੇਂਦੇ ਆ ਰਾਤ ਦੀ ਰਾਣੀ ਵਾਲਾ ਨੀ ਆ ਸਾਡਾ, ਦੂਜਾ ਚਿੱਟਾ ਨਾਮ ਓਦਾ ਕੋਈ ਹੋਰ ਵੀ ਸੀਗਾ, ਧਿਆਨ ਨੀ ਆ ਰੇਆ ਚਿੱਟੇ -ਚਿੱਟੇ ਜੇ ਫੁੱਲ ਹੁੰਦੇ ਬਿਲਕੁਲ ਪੋਲੇ- ਪੋਲੇ ਜੇ, ਇੱਕਦਮ ਈ ਨੀਚੇ ਗਿਰਦੇ ਐ।
ਹਾਂ ਓਹੀ ਹੁੰਦੇ ਐ ਰਾਤ ਦੀ ਰਾਣੀ ਈ ਕੇਂਦੇ ਓਨੂੰ।
ਅੱਛਾ ਓ ਲਗਾਈ ਦਾ ਨਈ ਹੁੰਦਾ ਘਰ?
ਕੇਂਦੇ ਨੇ ਨਈ ਲਗਾਂਦੇ ਓ ਕੇਂਦੇ ਸੱਪ ਆਂਦੇ ਓਨਾਂ ਤੇ ਪਤਾ ਨੀ ਹੁਣ
ਅੱਛਾ ਹਹ ਪਤਾ ਨੀ ਸਾਡੇ ਓਧਰ ਵੀ ਲੱਗੇ ਹੋਏ ਸੀ, ਏਧਰ ਵੀ ਲੱਗਾ ਹੋਏਆ, ਹਾਂ ਬਾਕੀ ਗਮਲੇ ਸਾਰੇ ਈ ਐ ਤੁਲਸੀ ਦੇ ਵੀ ਲੱਗੇ ਹੋਏ ਆ ਤਿੰਨ- ਚਾਰ ਗਮਲਿਆਂ 'ਚ ਸਾਡੇ ਤੁਲਸੀ ਲੱਗੀ ਹੋਈ ਐ, ਮਨੀ ਪਲਾਂਟ ਲੱਗਿਆ ਹੋਇਆ, ਐਲੋਵੇਰਾ ਲੱਗੀ ਹੋਈ ਐ।
ਅੱਛਾ- ਅੱਛਾ। ਤੁਲਸੀ ਤੁਸੀਂ ਪੂਜਦੇ ਹੋਣੇ ਓ ਨਾ, ਤੁਲਸੀ ਨੂੰ ਤਾਂ ਪੂਜਦੇ ਹੋਵੋਗੇ।
ਪੂਜਦੇ ਆਂ।
ਅੱਛਾ ਓਦੇ ਤੇ ਜਗਾਂਦੇ ਨਾ ਰੋਜ਼ ਦੀਵਾ ਜਗਾਂਦੇ।
ਹਾਂ ਓ ਤਾਂ ਰਾਤੀ ਵੇਲੇ ਤੇ ਸਵੇਰੇ ਵੇਲੇ ਜਲਦਾ ਈ ਜਲਦਾ। ਸ਼ਾਮੀਂ- ਸਵੇਰੇ ਹਾਂਜੀ। ਹੂੰਅ ਨਾਲੇ ਕਾਸ਼ ਪੰਦਰਾਂ ਦਿਨਾਂ ਬਾਦ ਆਂਦੀ ਐ ਨਾ। ਤੇ ਤੁਲਸੀ ਵੀ ਹੁੰਦੀ ਆ ਨਾ ਓਦੇ ਵਿੱਚ। ਹਾਂ ਬੂਜਾ ਹੂੰਅ।
ਠੀਕ।
ਵੈਸੇ ਵੀ ਕੈਂਦੇ ਆ ਆਂਗਣ ਵਿੱਚ ਤੁਲਸੀ ਜ਼ਰੂਰ ਹੋਣੇ ਚਾਈਦੇ, ਆ ਤੁਲਸੀ ਦਾ ਪੌਦਾ।
ਹਾਂ ਲਗਾਇਆ ਅਸੀਂ ਵੀ ਲਗਾਇਆ, ਤੁਲ ਤੁੁਲਸੀ ਤੇ ਸਾਡੇ ਵੀ ਲੱਗੀਵ ਹੂੰ ਮੋਰਨਿੰਗ ਤੁਸੀਂ ਸਾਡੀ ਓ ਸ਼ਾਮਾ, ਸ਼ਾਮਾ ਆ ਸਾਡੀ ਹਾਂ।
ਸਾਡੇ ਸ਼ਾਮਾਂ ਵੀ ਲੱਗੀ ਐ, ਅਸੀ ਦੋਨੋ ਲੱਗੀਆਂ।
ਅੱਛਾ-ਅੱਛਾ।
ਜਦੋ ਮੈਂ
ਹਮ
ਹੋਰ, ਇੱਕ ਓ ਦਪੈਰ ਖਿੱੜੀ ਹੁੰਦੀ ਆ। ਵੋਈ ਤੋਂ ਇੱਕ ਕਮਰੇ 'ਚ ਲੱਗੀ ਏ ਛੋਟੀ ਜੀ।
ਦਪੈਰੀ ਹਾਂ ਓ ਦੁਪਹੈਰੀ ਵੀ ਲੱਗੀ। ਹੂੰ ਹੂੰ, ਓ ਵੀ ਲੱਗੀ। ਬੜੀ ਅੱਛੀ ਲੱਗਦੇ ਨਾ ਓ ਫੁੱਲ ਛੋਟੇ- ਛੋਟੇ ਜੇ, ਬੜੇ ਪਿਆਰੇ ਲੱਗਦੇ ਆ। ਹੂੰ ਮੈਂ ਕਿਸੇ ਦੇ ਘਰ ਦੇਖੇ ਸੀਗੇ, ਓ ਨਾ ਓਨਾਂ ਨੇ ਨਾ ਮਤਲਬ ਡਬਲ ਸ਼ੇਡ ਦੇ ਸੀਗੇ ਲਾਈਟ ਪਿੰਕ, ਵਾਈਟ ਜਿਆ ਮਿਕਸ ਜਿਆ। ਕਲਰ ਬੜਾ ਪਿਆਰਾ ਲੱਗ ਰਿਆ ਹੀ, ਮੈਂ ਓਨਾ ਓ ਲਿਆਏ ਸੀਗੇ ਬੜੇ ਸੋਹਣੇ ਹੁਣ ਲੱਗ ਗੇ, ਹੋ ਗੇ। ਪਿਛਲੇ ਸਾਲ ਲਗਏ ਸੀ ਓ। ਹੁਣ ਏਸ ਸਾਲ ਹੋ ਰੇ ਓਦੇ ਅੱਛੇ ਫੁੱਲ ਬੜੇ ਪਿਆਰੇ ਲੱਗਦੇ ਨੇ।
ਆ ਸੋਹਣੇ ਲੱਗਦੇ ਉਹ, ਸ਼ਾਮ ਵੇਲੇ ਦੇਖੋ ਆਪੇ ਮੁਰਝਾ ਜਾਂਦੇ ਦਿਨੇ ਖਿੜਦੇ ਆ। ਹਾਂ- ਹਾਂ। ਓਦੇ ਲੱਗਦੇ ਮਸ। ਓਤੋਂ ਕਾਫ਼ੀ ਜਾਣੀ ਕਿ ਛੋਟੇ ਛੋਟੇ ਹੁੰਦੇ ਸੀ ਤਾਂ ਦੇਖਦੇ ਆ ਨਾ। ਹਾਂ ਹਾਂ ਓਦਾ ਨਾਮ ਯਾਦ ਆ ਜਾਂਦਾ। ਹੂੰ
ਬਹਾਰ ਹੁੰਦੀ ਓ ਤੇ ਆਪਣੇ ਆਪ ਓ ਵੀ ਉੱਗ ਜਾਂਦੀ ਕਿਧਰੇ ਵੀ। ਪੇੜ ਓਦੇ ਕਿਤੇ ਵੀ ਬੀਜ ਗਿਰੀਏ ਨਾ ਓਤੇ ਈ ਨਿਕਲ ਓਹੋ
ਅੱਛਾ- ਅੱਛਾ, ਹਾਂ ਹਾਂ ਸਿੱਧਾ ਭਾਜਦਾ। ਹਾਂ- ਅੱਛਾ। ਮੰਮੀ ਨੂੰ ਮੇਰੇ ਨੂੰ ਹੈਗਾ ਜ਼ਾਦਾ ਸ਼ੌਕ, ਏਨਾਂ ਨੂੰ ਵੀ ਸੀਗਾ।
ਮੇਂ ਮੇਰੇ ਵੀ ਮੰਮੀ ਨੂੰ ਅੱਛਾ ਮੇਰੇ ਵੀ ਮੰਮੀ ਨੀ ਆ ਜ਼ਾਦਾ।
ਹਾਂ ਸਾਡੇ ਉੱਧਰ ਤਾਂ ਕੋਠੇ 'ਚ ਏਨਾਂ ਨੇ ਏਨੇ ਸਾਰੇ ਗਮਲੇ ਲਗਾਏ ਸੀ। ਪੰਜਾ ਗਮਲੇ ਲਗਾਏ ਹੋਣੇ ਏਨਾਂ ਨੇ।
ਅੱਛਾ
ਕਿੰਨੇ ਗਮਲੇ ਸੀਗੇ ਉਸ ਘਰ ਚ। ਸਾਰਾ ਛੋੜ ਆਏ ਹੂ ਹਾਂ ਬਸ ਥੋੜੇ ਬਹੁਤ ਚੁੱਕ ਕੇ ਲੈ ਆਏ, ਮੇਨ- ਮੇਨ ਤੁਲਸੀ ਲੈ ਆਏ ਆਪਣੇ ਦੋ ਤਿੰਨ ਗਮਲੇ ਅਸੀ ਹੋਰ ਲਿਆਏ ਆਂ ਖਾਲੀ ਇੱਕ ਦੂਜਾ ਹੋਰ ਪੌਧਾ ਦਾ ਪੌਧਾ ਸੀ ਇਥੇ
ਅੱਛਾ
ਇਨੇ ਕਿੱਥੇ ਰੱਖਦੇ, ਫਿਰ ਇੱਥੇ ਤੇ ਜਗਾਹ ਹੀ ਨੀ ਸੀਗੀ ਐਡੀ
ਹਾਂ ਇੱਧਰ ਘੱਟ ਹੈ ਜਗ੍ਹਾਹ ਹੈਨਾ ਤੁਹਾਡੇ।
ਬਿੱਲਕੁਲ
ਹੂ ਉਹ ਵਧੀਆ ਵੈਸੇ ਬਣਿਆ ਹੋਯਾ ਸੀਗਾ।
ਹਾਂ ਬਸ ਕਿਸਮਤ ਚ ਐਨਾ ਸੀ ਰਹਿਣਾ ਉੱਥੇ। ਜਿੰਨਾ ਦਾਣਾ ਪਾਣੀ ਸੀ ਉਧਰ
ਕੀ ਹੋ ਗਿਆ।
ਚਲੋ ਹਾਂ
ਠੀਕ ਐ
ਹਾਂ ਜੋ ਕਿਸਮਤ ਹੈ। ਚਲੋ ਹਾਂਜੀ ਠੀਕ ਹੈ ਚਲੋ ਫੇਰ ਕਰਾਂਗੇ। ਓਕੇ, ਚੰਗਾ ਬਾਏ।